ਹਾਂਜੀ ਹਾਂਜੀ ਹਾਂਜੀ ਵਧੀਆ-ਵਧੀਆ ਵੀਰੇ
ਠੀਕ ਹੈ
ਹਾਂਜੀ
ਅਂ ਅਂ ਇੱਕ ਪੋਲਿਊਸ਼ਨ ਦੇ ਟੋਪਿਕ ਤੇ ਗੱਲ ਕਰਨੀ ਚਾਹੀਦੀ
ਹਾਂਜੀ
ਅਤੇ ਪ੍ਰਦਿਸ਼ ਕਿਵੇਂ ਵਧ
ਹਾਂਜੀ। ਹਾਂਜੀ।
ਸਾਡੇ ਇੱਥੇ ਨਾ ਬਹੁਤ ਜ਼ਿਆਦਾ ਪੋਲਿਊਸ਼ਨ ਵੱਧ ਰਿਹਾ ਨਾ ਜੀ। ਤੁਸੀਂ ਵੇਖਿਆ ਹੋਣਾ ਕਿ ਫੈਕਟਰੀਆਂ ਦੇ ਫੈਕਟਰੀਆਂ ਉਹਦੇ ਕਾਰ ਇੰਡਸਟਰੀ ਦੇ ਕਾਰਨ ਧੂੰਏ ਦੇ ਕਾਰਨ ਫੈਕਟਰੀਆਂ ਦੇ ਉਹ ਹੈ ਨਾ ਜੀ ਫੈਕਟਰੀਆਂ ਦੇ ਕਾਰਨ ਹੋਰ ਬਾਈ। ਐਸੇ ਕਾਰਨ ਬਹੁਤ ਜ਼ਿਆਦਾ ਵੱਧ ਲੇ ਮਿਲ ਸਬ ਨਾਲ ਸਾਨੂੰ ਬਹੁਤ ਜ਼ਿਆਦਾ ਹਾਂਜੀ। ਇਹ ਤੇ ਗੱਲ ਠੀਕ ਹੈ ਤੁਹਾਡੀ ਬਿਲਕੁਲ ਗੱਲ ਠੀਕ ਹੈ ਜ ਫੈਕਟਰੀਆਂ ਦੇ ਬੰਦੇ ਅੱਜ ਕੱਲ ਗੰਦਾ ਪਾਣੀ ਛੱਡ ਦਿੰਦਾ ਬਾਹਰ। ਬੰਦਾ ਹੈ ਨਾ ਜੀ ਪਾਣੀ ਨਾਲ਼ੇ ਗੰਦਾ ਧੂੰਆ ਹੋ ਗਿਆ ਉਹਦੇ ਵਿੱਚ। ਪ੍ਰੋਜੈਕਟ ਪੁਰਾ ਗਿਆ ਨਾ ਜੀ ਮੈਨੂੰ ਬਹੁਤ ਜਾਦਾ
ਹਾਂਜੀ। ਹਾਂਜੀ। ਹਾਂਜੀ ਦੇਖੋ ਹੁਣ ਹਰ ਚੀਜ਼ ਪ੍ਰਦੂਸ਼ਣ ਹੈਗਾ ਦੇਖੋ ਹੁ ਰੇੜ ਆਉਂਦੀ ਹੈ ਬਾਰਿਸ਼ ਆਉਂਦੀ ਹੈ ਉਹਦੀ ਪੀਐ ਚ ਡੀ ਅਗਲੇ ਹੁੰਦੀ ਹ ਤੇ ਉਹ ਚ ਜਾਏਗੀ ਸਮੁੰਦਰ ਦੇ ਉੱਪਰ ਵਗੈਰਾ ਚ ਉਹ ਕੁਰਟੀਸ਼ਨ ਜਿਹੜਾ ਪਾਣੀ ਸਾਡੇ ਓਦਰੋ ਰਵਰ ਚ ਵੀ ਆਦਾ ਸਾਡੇ ਘਰ ਸਾਨੂੰ ਵੀ ਰਾਮ ਕਰ ਸਕਦਾ ਹੈ।
ਹਾਂਜੀ। ਹਾਂਜੀ। ਸਹੀ ਗੱਲ ਹੈ ਅੱ ਜੀ ਹੁਣ ਤੁਸੀਂ ਤੁਸੀਂ ਵੇਖ ਲੋ ਕਿ ਨਾਮ ਜ ਜਿਵੇਂ ਆਪਾਂ ਉਹ ਅੱਗ ਲਾਉਦੇ ਕਿਸੇ ਚੀਜ਼ ਨੂੰ ਉਹ ਤਾਂ ਤੂਆ। ਉਹਦਾ ਧੂੰਆ ਇੰਨਾ ਗੰਦਾ ਹੁੰਦਾ ਹੈ। ਫੇਰ ਉਹ ਬਦਲ ਜਾਂਦਾ ਫਿਰ ਉਹ ਮੀਂਹ ਕਰਦਾ ਹਨਾ ਜੀ। ਗੰਦਾ ਧੂੰਏ ਦੇ ਕਾਰਨ ਨਾ ਉਹ ਪਲਾਸਟਿਕ ਦੀਆਂ ਥੈਲੀਆਂ ਬਾਲ ਦਿੰਦੇ। ਖਾਨਾ ਜੀ ਉਹ ਸਾਨੂੰ ਬੜਾ ਹਾਰਮਫੁਲ ਵੀ ਕਰਦਾ। ਹੁਣ ਜਿਵੇਂ ਤੁਸੀਂ ਹੁਣ ਨਾਲੀ ਦਾ ਗੰਦ ਬਾਹਰ ਪਿਆ ਦੇਖ ਹੈਲੋ। ਉਹ ਛੱਟ ਜਾਂਦੇ ਨੇ ਬਾਹਰ। ਸੁਮੇਲ ਨਾਲ ਬਿਮਾਰੀਆਂ ਬਹੁ ਜ਼ਿਆ ਬਮਾਰੀਆਂ ਫੈ ਫ ਤੁਸੀਂ ਅੱਗ ਲਾਨ ਉਹਦੇ ਨਾਲ ਫ ਤੂੰ ਆ ਜਾਂਦਾ ਹੈ ਤੂੰ ਇਹ ਨਾਲ ਪੱਧਰ ਬੰਦੇ ਨੇ ਫਿਰ ਮੀਂਹ ਆਂਦਾ ਫਿਰ ਮੀਹ ਪਾਣੀ ਖੱਡਿਆਂ ਚ ਵੜ ਜਾਂਦਾ ਬਹੁਤ ਜ਼ਿਆਦਾ ਭਰਿਆ ਰਹਿੰਦਾ ਬੱਚੇ ਬੱਚੇ ਅੱਜ ਕੱਲ ਦੇ ਬੱਚੇ ਮੀਂਹ ਚ ਨਾਉਣ ਲੱਗ ਜਾਂਦੇ ਗੰਦੇ ਪਾਣੀ ਬਾਹਰ ਉਸਨੇ ਬਹੁਤ ਸਾਰੇ ਬੈਕਟਰੀਆ ਫੈਲਦੇਾ ਹੇਨਾ ਜੀ ਬਹੁਤ ਜ਼ਿਆਦਾ ਪੋਲੂਸ਼ਨ ਹੈਗਾ ਜ ਹੁਣ ਤੁਸੀਂ ਦੇਖੋ ਅੱਜ ਕੱਲ ਚੰਡੀਗੜ੍ਹ ਵਗੈਰਾ ਦਿੱਲੀ ਵਗੈਰਾ ਉੱਥੇ ਚੰਡੀ ਦਿੱਲੀ ਵਗੈਰਾ ਤਾਂ ਬਹੁਤ ਜ਼ਿਆਦਾ ਪੋਲਯੂਸ਼ਨ ਹੈਗਾ ਬਹੁਤ -ਬਹੁਤ ਉਹ ਹੈਗਾਂ ਕਿਨਾ ਉਥੇ ਸਾਰੇ ਬਾਹਰ ਬਾਹਰ ਦੇ ਬੰਦੇ ਆ ਕੇ ਜਾਂਹਿੰਦੇ ਨੇ ਨਾ ਉਥੇ ਉਸ ਸਾਰੇ ਵਾਿਆਦਾ ਪੋਲਿਊਸ਼ਨ ਹੈਗਾ ਮੇਰੇ ਹਿਸਾਬ ਨਾਲ ਜ
ਡਿਵਲਪ
ਹਾਂਜੀ ਸਟੇਟ ਬਹੁਤ ਵੱਡਾ ਤੇ ਮੈਨੂੰ ਦੱਸਨ ਪਤਾ ਹੀ ਹੈ ਮੈਂ ਦੱਸੇ ਦੇਵੇ ਸਟੇਟ ਵੀ ਵੱਧ ਵੱਡਾ ਹੈ ਨਾਲ ਉੱਥੇ ਹੁਣ ਤੁਸੀਂ ਵੇਖ ਲਓ ਪੰਜਾਬ ਦਾ ਚੰਡੀਗੜ੍ਹ ਦੇਸ਼ ਤੇ ਚਲੋ ਉੱਥੇ ਇਹ ਦੋ ਹਜ਼ਾਰ ਪੰਦਰਾਂ ਮੋਡਲ ਤੋਂ ਨੀਚੇ -ਨੀਚੇ ਗੱਡੀਆਂ ਬੰਦ ਕਰ ਗਈਆਂ ਬੋਡ ਕਰ ਦਿੱਤੀਆਂ ਗਈਆਂ ਸਾਡੇ ਇੱਥੇ ਵੇਖੂ ਲੋਕੋਈ ਸੱਤ ਮੋਡਲ ਜਿੜ ਰਿਹਾ ਚਲੋ ਸਾਡੇ ਤਾਂ ਬੈਨ ਨਹੀਂ ਕਰਨੀ ਚਾਹੀਦੀ ਬਸ ਜਿਹੜੀ ਧੂੰਆਂ ਛੱਡਦੀਆਂ ਨੇ ਇਹ ਖਤਮ ਹੋ ਚੁੱਕੀਆਂ ਉਹਨਾਂ ਨੂੰ ਕਰਨੀ ਚਾਹੀਦੀ ਫੋਨ ਚਲੋ ਇਹ ਤਾਂ ਗੱਲ ਗਲਤ ਹੈ ਦੋ ਪੰਦਰਾਂ ਮੋਡਲ ਤੋ ੱਲੇ ਕੋਈ ਹੋਵੇ ਕਿਸੇ ਨੇ ਆਪਣੀ ਬਾਈ ਦਾ ਧਿਆਨ ਰੱਖਿਆ ਹੋਏ ਵਧੀਆ ਕੰਡੀਸ਼ਨ 'ਚ ਹੋ ਉਹਦਾ ਉਹਨੇ ਟਿਊਸ਼ਨ ਵਗੈਰਾ ਕਰਾਇਆ ਹੈਾਨਾ
ਹਾਂਜੀ ਪਾਸਨਿੰਗ ਵਗੈਰਾ ਸਭ ਹੋਏ ਦੇਖੋ ਵੀ ਸ਼ਬ ਤੋਂ ਉੱਤੇ ਪਾਸਿਗ ਮਿਲਦੀ ਨ ਹਾਂਜੀ
ਪੋਲਿਊਸ਼ਨ ਹੈਗੀ ਚੀਰੇ ਮੇਰੇ ਹਿਸਾਬ ਨਾਲ ਨਾ ਜੀ ਹਾਂ ਵੀ ਸਹੀ ਗੱਲ ਹੈ ਹੁਣ ਤੁਸੀਂ ਵੇਖਲਓ ਕਿ ਨਾ ਇੱਥੇ ਜਾਂ ਪੋਲਿਊਸ਼ਨ ਹ ਗੱਡੀ ਦਾ ਪੋਲਿਊਸ਼ਨ ਹੁੰਦਾ ਜਦੋਂ ਗੱਡੀ ਦਾ ਪੋਲਿਊਸ਼ਨ ੜ ਉਈ ਬੇ ਤਮੈਂ ਫੈਲ ਲ ਦ ਨ ਜੀ ਅ ਸਰਕਾਰ ਨੇ ਵੀ ਅਕਟੀਵੀਟੀ ਚ ਰਾਜਤੀ ਨਹੀਂ। ਕਹਿੰਦੇ ਪਏ ਨੇ ਹੁਣ ਤ ਸਾਰੀਆਂ ਲੈ ਸਾਰੀਆਂ। ਧੂੰ ਹੋ ਗੱਲੀਆਂ। ਪੈਟਰੋਲ ਵਾਲੀ ਗੱਡੀਆਂ ਬੰਦ ਹੋਣ ਕਹਿੰਦੀ ਪਈ ਪਰ ਉਹ ਫ ਕਾਮਯਾਬ ਨੀ ਹੈਗੀ ਉਹ ਚੱਲਦੀ ਫਿਰ ਨੌਕਦੀ ਵ ਦੇਖਲ ਨੂੰ ਕਿੰਨੀ ਵਾਰੀ ਲੱਗ ਹੈ। ਫੋ ਨੀ ਹੈਗੀ ਨਾ। ਹੈਗੀ। ਦੇਖ ਤਾਂ ਹੈਗਾ ਬਹੁਤ ਜ਼ਿਆਦਾ ਗਲਤੀ ਵਧੀਆ ਨ ਹੈਗੀ ਮੇਰੇ ਹਿਸਾਬ ਨਾਲ ਜ ਸਹੀ ਗੱਲ ਹੈ ਹੁਣ ਤੁਸੀਂ ਉਹ ਵੇਖ ਲਓ ਫੈਕਟਰੀ ਦੇ ਧੂੰਆਂ ਦੇ ਕਾਰਨ ਸਰ ਸਰਕਾਰ ਨੂੰ ਕਹਿਣਾ ਚਾਹੀਦਾ ਉਹਨਾਂ ਨੂੰ ਵੀ ਨਾਮਲੈਕਟ। ਇਲੈਕਟ੍ਰਿਕ ਪੱਠੀਆਂ ਚਲਾਓਗੀ ਤੂੰ ਆ ਨਾ
ਹ ਹਾਂ ਦੇਖੋ ਤੂੰਆਂ ਤੂੰ ਇਹਨਾਂ ਵਰਡ ਜਾਂਦੇ ਨੇ ਸਾਡੇ ਉਹ ਉਹਨਾ ਨੂੰ ਖਮ ਹੁੰਦਾ।
ਹਾਂਜੀ ਹਾਂਜੀ। ਠੀਕ ਹੈਾਂ ਤੁ ਇਲੈਕਟ੍ਰਿਕ ਪੱਠੀਆਂ ਚੱਲ ਦੂੰਆ ਨਹੀਂ ਹੋਏਗਾ। ਨਾ ਪੋਲਿਊਸ਼ਨ ਪੋਲ ਵੀ ਘੱਟ ਹੋਏਗਾ ਨਾਲ ਹਨਾ ਜੀ। ਹਾਂਜੀ। ਬਹੁਤ ਗ਼ਲਤ ਹੈਗਾ ਵਾ ਅੱਜ ਕੱਲ ਦੇ ਮੁੰਡੇ ਉਹ ਚਲਾਉਣਗੇ ਗੱਡੀਆਂ ਚਲਾਦੇ ਇੰਨੇ ਕੁਸੀ ਗਿਫਟ ਹਨਾ ਜੀ ਬਹੁਤ ਜ਼ਿਆਦਾ ਜੇ ਹੁਣ ਅਜ ਕੱਲ ਬਾਜਾਰ ਚ ਮਿੱਟੀ ਉੱਡਦੀਆਂ ਨੇ ਉਹਦੇ ਕਾਰਨ ਸੜਕ ਸਹੀ ਤਰ੍ਹਾਂ ਨ ਬਣਾਈ ਜਾਂਦੀ ਬਹੁਤ ਜ਼ਿਆਦਾ ਇੰਟਰਸਟੈਲ ਅੱਜ ਕੱਲ੍ਹ ਏਦਾਂ ਦੇ ਬੰਦੇ ਬਿਮਾਰ ਹੋ ਸਕਦੇ ਨੇਊ
ਜਾਣ ਉੱਥੇ ਆਪਣੀ ਬਾਈਕਾਂ ਘੁਮਾਂਦੇ ਨੇ
ਹਾਂਜੀ ਹਾਂਜੀ ਹਾਂਜੀ ਸਹੀ ਗੱਲ ਆ ਹਾਂਜੀ ਸ ਹਜੀ। ਸਹੀ ਗੱਲ ਹੈ ਹੁਣ ਤੁਸੀਂ ਵੇਖ ਲੋ ਕਿ ਨਾ ਮਨ ਨੂੰ ਵੇਖ ਰ ਨਾਮ ਅਜ ਕ ਯਨਾਂ ਕਰਰੀਮ ਨਦੀ ਕਿੰਨੀ ਪੋਲਊਟਡ ਹੋਈ ਬਿਲਕੁਲ ਹੈ ਨਾ ਜੀ ਕਿੰਨੀ ਪੋਲਿਊਟਡ ਹੋਈ ਦੀ ਹੈ ਨਾ ਜੀ ਸਹੀ ਗੱਲ ਹੈ ਇੰਨੀ ਗੰਦੀ ਹੋਈ ਪ ਸੀ ਪਹਿਲੇ ਹੁਣ ਹੁਣ ਵੀ ਗੰਦੀ ਪਈ ਆ ਇੰਨਾ ਪੋਲਿਊਸ਼ਨ ਇੰਨਾ ਗੰਦ ਹੈਗਾ ਇਹਦੇ ਵਿੱਚ ਹਨ। ਸਹੀ ਗੱਲ ਹੈ ਤੁਸੀਂ ਦੇਖਿਆ ਹੋਣਾ ਕਿੰਨਾ ਗੰਦ ਹੈਗਾ ਸਹੀ ਗੱਲ ਐ, ਹੁਣ ਪੋਲਿਊਸ਼ਨ ਦੇ ਪੋਲਿਊਸ਼ਨ ਤੇ ਹੈ ਜੇ ਬੰਦੇ ਸਿਗੀਰਟ ਪੀਂਦੇ, ਬੀੜੀ ਪੀਂਦੇ ਉਹਦਾ ਗੰਦਾ ਧੂੰਆਂ ਕਿੰਨਾ ਗੰਦਾ ਹੁੰਦਾ, ਉਹ ਬੰਦੇ ਅੰਦਰ ਲੈ ਕੇ ਜਾਂਦੇ ਨੇ ਫਿਰ ਫੇਫੜੇ ਖਰਾਬ ਹੁੰਦੇ ਤੇ ਹੈਲਥ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਉਹ ਦੀ ਹਨਾ ਜੀ, ਸਹੀ ਗੱਲ ਹੈ ਨਾ? ਅੱਜ ਕੱਲ੍ਹ ਬੱਚੇ ਹੁੱਕਾ ਪੀਂਦੇ ਪੀਂਦੇ ਨੇ ਉਹਨਾਂ ਨੂੰ ਪਤਾ ਨ ਨਹੀਂ ਹੈ ਕੀ ਹੈਗਾ ਵੇ ਹੈ ਨਾ ਜੀ ਸਹੀ ਗੱਲ ਹੈ? ਹੁਣ ਜੇ ਪੋਲਿਊਸ਼ਨ ਵੀ ਬਹੁਤ ਤਰ੍ਹਾਂ ਦਾ ਹੈਗਾ ਏਅਰ ਪੋਲਿਊਸ਼ਨ, ਵਾਟਰ ਪੋਲਿਊਸ਼ਨ ਵੀ ਬਣਦਾ ਸੋ ਆਇਲ ਪੋਲਿਊਸ਼ਨ ਵਗੈਰਾ ਸਭ ਕੁਝ ਹੁੰਦਾ ਐ, ਪੋਲਿਊਸ਼ਨ ਵੀ ਬਹੁਤ ਤਹਾਂ ਦਾਂ ਹੁੰਦਾ ਮੇਰੇ ਹਿਸਾਬ ਨਾਲ ਤੇ, ਹਾਂਜੀ ਪੋਲਿਊਸ਼ਨ ਦੇ ਕਾਰਨ ਨਾ ਸਾਨੂੰ ਕੋਈ, ਪੋਲਿਊਸ਼ਨ ਦੇ ਕਾਰਨ ਸਾਨੂੰ ਨਾ ਕੋਈ ਹਵਾ ਚ ਕੋਈ ਪੰਛੀ ਵਗੈਰਾ ਵਿਖਦੇ ਨੇ ਸਵੇਰੇ ਉੱਠਦੇ ਨਾਲ ਪਹਿ ਪੰਛੀ ਵਿਕਦੇ ਸੀ, ਉਹੁ ਨਾ ਉਹ ਵਿਕਦੇ ਨਾ ਕੋਈ ਵਿਕਦਾ, ਹਨਾ ਜੀ ਸਹੀ ਗੱਲ ਹੈ ਬਿਲਕੁਲ ਹੂੰ।
ਹਾਂਜੀ-ਹਾਂਜੀ ਸਹੀ ਗੱਲ ਐ ਵੀਰੇ, ਦੇਖੋ ਸੋਇਲ ਪੋਲਿਊਸ਼ਨ ਹੈ ਜਿੱਦਾਂ ਪਸਮਾਨ ਉੱਥੇ ਹਾਂਜੀ ਜ਼ਮੀਨ ਤੇ ਰੱਖਦੇ ਨੇ ਸੋਇਲ ਚ ਤੇ ਉਹ ਦੇਖੋ ਥੋੜਾ ਕਿੰਨੇ ਦਿਨ ਪਿਆ ਰਹਿੰਦਾ ਫਿਰ ਉਹ ਸ ਸੜਨ ਐਵੇਂ ਸੋਈਲ ਖ਼ਰਾਬ ਹੁੰਦੀ ਸਾਡੀ, ਫਰਟੀਲਾਈਜ਼ ਘੱਟ ਹੋ ਜਾਂਦੀ ਏ ਤੇ ਉਹਦੇ ਨਾਲ ਵੀ
ਬਿਲਕੁਲ-ਬਿਲਕੁਲ ਸਹੀ ਗੱਲ ਐ, ਹਾਂਜੀ, ਹਾਂਜੀ, ਹਾਂਜੀ। ਹੁਣ ਤੁਸੀਂ ਵੇਖ ਲੋ ਕਿ ਨਾਮ ਮਤਲ ਕਿ ਨਾਮ ਐ ਪੋਲਿਊਸ਼ਨ ਹੋ ਗਿਆ ਅੱਜ ਕੱਲ੍ਹ ਬੰਦੇ ਮਿੱਟੀ ਸਾਡੀ ਮਿੱਟੀ ਬੜੀ ਘੱਟ ਉਪਜਾਊ ਹੈਗੀ ਆ, ਉਹਨਾਂ ਨੂੰ ਖਾਦ ਪੈਣੀ ਪੈਂਦੀ ਬਹੁਤ ਕੁਛ ਪਾਉਣਾ ਪੈਂਦਾ ਹਨਾ ਜੀ, ਹਨਾ ਜੀ। ਸਹੀ ਗੱਲ ਐ ਜਿਵੇਂ ਹੁਨ ਜਿਵੇਂ ਅੱਜ ਕੱਲ੍ਹ ਬਹੁਤ, ਬਹੁਤ ਜ਼ਿਆਦਾ ਕੰਮ ਖਰਾਬ ਹੋਇਆ ਪਿਆਆ ਇੱਥੇ ਸਾਡੇ ਇੰਡੀਆ ਚ, ਬਹੁਤ ਜ਼ਿਆਦਾ ਸਾਡੇ ਇੱਥੇ ਪੋਲਿਊਸ਼ਨ ਬਹੁਤ ਜ਼ਿਆਦਾ ਵਧੀਆ ਸਭ ਤੋ ਜ਼ਿਆਦਾ ਪੋਲੂਊਸ਼ਨ, ਜ਼ਿਆਦਾ ਦਿੱਲੀ ਵਗੈਰਾ ਚ ਕਿ ਹੈ ਉੱਥੇ ਜ਼ਿਆਦਾ, ਜ਼ਿਆਦਾ ਪਬਲਿਕ ਹੈਗੀ ਹੈ। ਪਬਲਿਕ ਬਹੁਤ ਜ਼ਿਆਦਾ ਹੈਗੀ ਨਾ ਦੇ ਬਹੁਤ ਜ਼ਿਆਦਾ ਨੇ ਇੱਥੇ ਕਿਉਂਕਿ ਸਾਰੇ ਇੱਥੇ ਹੀ ਸਾਰੇ ਹਰ, ਹਰ ਟਾਈਮ ਹਰ ਬੰਦੇ ਇੱਥੇ ਕਰਦਾ ਪਿਆ ਅੱਜ-ਕੱਲ।
ਹਾਂਜੀ-ਹਾਂਜੀ ਮਤਬ ਨਾਲਤਬ ਫੋਰਨ ਦੇ ਵੀ ਲੋਕ ਬਹੁਤ ਆਂਦੇ ਨੇ ਤੇ ਹੁਣ ਉਹ ਵੀ ਆਪਣੇ ਰੈਂਟ ਤੇ ਜਾਂਦੇ ਨੇ ਕਾਰ ਵਗੈਰਾ
ਕਰਦਾ ਸਾਡੀ ਇਨਪੋਮੈਂਟ ਨੂੰ ਵੀ ਖਰਾਬ ਕਰਦਾ। ਜ਼ਿਆਦਾ ਜੀ ਬੜੀ ਜਲਦੀ ਖ਼ਰਾਬ ਕਰ ਦਿੰਦਾ ਹਨਾ ਜੀ, ਹਾਂਜੀ ਸਾਡੇ ਪੇੜ ਪੌਦੇ ਕੱਟੀ ਜਾਂਦੇ ਨੇ ਪਲੋਸ਼ਨ ਵ ਪੀ ਆਰ ਹੈ, ਨਾ ਜੀ ਆਪਣੇ ਪੇੜ ਪੌਦੇ ਕੱਟ ਕੱਟ ਕੇ ਘਰ ਬਣਾਈ ਜਾਂਦੇ ਨੇ ਹਨਾ ਜੀ ਪੇੜ ਪੌਤੇ ਕੱਟ ਕੇ ਘਰ ਬਣਾਈ ਜਾਂਦੇ ਹੈ ਹਨਾ ਸਹੀ ਗੱਲ ਹੈ ਬਿਲਕੁਲ ਪੇੜ ਪੌਤੇ ਕੱਟੀ ਜਾਂਦੇ ਨੇ ਘਰ ਬਣਾਈ ਜਾਂਦੇ ਨੇ ਹਨਾ ਜੀ, ਸਹੀ ਗੱਲ ਹੈ ਬਿਲਕੁਲ, ਹੁਣ ਤੁਸੀਂ ਦੇੇਖ ਲਓ ਕਿੰਨੇ ਬੰਦੇ ਅੱਜ ਕੱਲ੍ਹ ਪੇੜ ਪੌਦੇੇ, ਹੈਂ ਜੀ ਸਹੀ ਗੱਲ ਹੈ ਜੋ ਆਂਟੀ ਜੀ ਇੰਡੀਅਸਟਰੀਆ ਵੇਸਟ ਵੇਖ ਲਉ, ਹੈ ਨਾ ਸਭ ਕੁਜ ਐਗਰੀਕਲਚ ਵੇਖ ਲਉ, ਐਗਰੀਕਲੱਚਰ ਦੇ ਕਾਰਨ ਬੋਤ ਜਿਆਦਾ ਖਰਾਬ ਹੁੰਦਾ, ਏ ਫੈਕਟਰੀ ਦੀ ਮੈਨਿੰਗ ਵਗੈਰਾ ਪਾਇਲਊਸ਼ਨ ਬਹੁ ਜਿਆਦਾ ਵਧਣ ਵਾਲੇ ਕਾਰਨ ਵੀ ਸਹੀ ਗੱਲ ਹੈ ਇੰਡਸਟਰੀਲ ਇੰਡ ਪੂਜੇ ਦਾ ਘੱਟ ਪੋਲੂਸ਼ਨ ਬਹੁਤ ਜ਼ਿਆਦਾ ਵਧ ਰਿਹਾ ਹਨਾ ਜੀ--ਸਹੀ ਗੱਲ ਹੈ
ਹਾਂਜੀ ਪੋਲੂਸ਼ਨ ਵੀ ਬਹੁਤ ਤਰੀਕੇ ਦੀ ਰਹੀਦੀ ਆ।
ਖ਼ਰਾਬ ਕਰਦਾ ਵੇ ਇਨਫੈਕਟ।
ਹਾਂਜੀ-ਹਾਂਜੀ ਹਾਂਜੀ-ਹਾਂਜੀ ਦੇਖੋ ਸੇਵਣ ਇਲੈਕਟ੍ਰੀਸਿਟੀ ਸਹੀ ਹੈਗੀ ਹੈ ਬੇਸ਼ੱਕ ਓ ਨ ਜ਼ਿਆਦਾ ਉਹ ਜ਼ਿਆਦਾ ਓ ਵੋਟ ਫੋਮ ਬਣ ਜਾਦੀ ਏ।
ਹਾਂਜੀ, ਜਿਵੇਂ ਤੁਸੀਂਕੋਈ, ਕੋਈ ਬੰਦੇ ਐਕਸਪੈਰੀਮੈਂਟ ਕਰਦੇ ਨੇ ਕੋਈ ਬੰਦ ਤੇਵੱਡੀ ਉਹਨੇ ਐਕਸਪੈਰੀਮੈਂਟ ਕੀਤਾ ਸੀ ਕਿ ਮੈ ਆਵਗਾ
ਮਿਸਟਰ ਨੇ, ਨੇ,
ਹਾਂਜੀ ਜੋ ਉਹ ਜੋ ਬੱਦਲ ਜੋ ਵੀ ਹਾਂਜੀ, ਹਾਂਜੀ, ਉਹ ਵੀ ਵੇਖੋ ਥਰੈਪੀ ਤੇ ਮਿਲਣ ਆਇਆ ਮੈਨੂੰ। ਏਨਾ ਫੈਕਟ ਕੀਤਾ ਸੀ ਮੇ ਮਮ੍ਮੀ ਐ ਕਿਨ ਕਿਤੇ ਨੇ ਕੀ ਗਲਤ ਕੀ ਕਰਤਾ ਸਿਰਨੇ ਹੈਾ ਜੀ
ਸ੍ਰੀ ਰਾਮ ਨੇ।
ਮ ਮੀਂ ਆ ਗਿਆ ਨਾ ਜੀ ਸਹੀ ਗੱਲ ਹੈ ਕਿਸੇ ਦੇ ਐ ਗਲਤ ਕੰਮ ਨਈ ਕਰਨੇ ਚਾਹੀਦੇ।
ਏ ਕੰਮ ਜਾਂਣ ਬੁੱਝ ਕੇ ਵੀ ਘਰਾਦੀ ਕਿਸੇ ਦਾ ਵੀ ਇਵੈਂਟ ਹੋਏ ਕਿਸ ਤਰ੍ਹਾਂ ਆ
ਜਿਹੋਲਊਸ਼ਨ ਫੈਲਦਾ ਉਹ ਵੀ ਬਹੁਤ ਜ਼ਿਆਦਾ ਹੁੰਦਾ ਲਾਈਟ ਦੇ ਕਾਰਨ ਵੀ ਫੈਲਦਾ ਪੋਲਿਊ ਤਾਂ ਬਹੁਤ ਤਰ੍ਹਾਂ ਦੇ ਹੈਗੇ ਨੇ ਨੋਇਜ਼ ਪੋਲਿਊ ਵੀ ਹੈਗਾ ਜਿਵੇਂ ਟਰਾਂਸਫਾਰਮਰ ਆਉਂਦੀ ਹੈ ਉਹ ਵੀ ਨੋਇਜ਼ ਪੋਲ ਹੁੰ ਬਿ ਨੋਇਸ-ਨੋਇਸ ਨਾਲ ਫੈਲਦਾ ਹੈ
ਹਾਂਜੀ-ਹਾਂਜੀ-ਹਾਂਜੀ ਨੋਆਈਸ ਪੋਲਊਸ਼ਨ ਵੀ ਬਹੁਤ ਆ ਅੱਜ ਕੱਲ੍ਹ ਤਾਂ
ਹਾਂਜੀ ਬਿਲਕੁਲ ਸਹੀ ਗੱਲ ਹੈ
ਹਾਂਜੀ
ਪੋਲਿਊਸ਼ਨ ਹੋਣਾ ਨੀ ਚਾਹੀਦਾ ਮੈਂ ਖ ਸਭ ਕੁਛ ਬੰਦ ਕਰਨਾ ਚਾਹੀਦਾ ਸਰਕਾਰ ਨੂੰ ਦੋਨੋ ਚੀਜ਼ਾਂ ਬੈਣ ਲਾਣਾ ਚਾਹੀਦਾ ਪਾਣੀ ਫਿਲਟਰ ਕਰਕੇ ਪੀਨੇ ਆ ਹਰ ਜਗ੍ਹਾ ਫਿਲਟਰ ਲੱਗੇ ਹੋਣੇ ਚਾਹੀਦੇ ਹੈਨਾ ਜੀ
ਹਾਂਜੀ-ਹਾਂਜੀ
ਪੋਲਿਊਸ਼ਨ ਸਾਡੇ ਇਨਵਾਇਰਮੈਂਟ ਨੂੰ ਹਾਰਮ ਕਰਦਾ ਨਾਲ ਸਾਡੇ ਇਨਵਾਇਰਮੈਂਟ ਨੂੰ ਹਾਰਮ ਕਰਦਾ ਨਾਲ ਸਾਡੇ ਉਹ ਹੈ ਬੋਜੇ ਬੋਜੇ ਦਾਉ ਕਰਦਾ ਹੈਨਾ ਜੀ ਦੀ ਸਦੀਂ ਹੈਲਥ ਨੂੰ ਬਹੁਤ ਜਿਆਦਾ ਉਹ ਕਰਦਾ ਹੈ ਹੈਨਾ ਜੀ ਜੀ ਰ ਸੋ ਸੋਇਲ ਪੋਲਿਊਸ਼ਨ ਹੁੰਦਾ ਉਹ ਕੀ ਹੁੰਦਾ ਬੰਦੇ ਵੇਸਟ ਸੱਡ ਦਿੰਦੇ ਨੇ ਡਿਸਪੋਜਲ ਵਗੈਰਾ ਪੈਸਟੀਸਾਈਡ ਵਗੈਰਾ ਨੀਮ ਇੰਡਸਟਰੀ ਦੀ ਮਾਈਨਿੰਗ ਹਮ ਅ ਇਸ ਕੈਹਦੇਂ ਸੋਇਲ ਪੋਲਊਸ਼ਨ ਕਹਿੰਦੇ ਪੋਲਿਊਸ਼ਨ ਵੇਖ ਲਓ ਕੀ ਨਾਂਮ ਇ ਦਾ ਵੇਸਟ ਐਗਰੀਕਲਚਰ ਦਾ ਜ ਵੇਸਟ ਨਿਕਲਦਾ ਉਹ ਉਹ ਪਲਾਸਟਿਕ ਜਿਹੜੇ ਉਹ ਛੱਡ ਦਿੰਦੇ ਨੇ ਉਹਦੇ ਕਾਰਨ ਸਾਡਾ-ਸਾਡਾ ਵਾਟਰ ਸਾ ਵਾਟਰ ਵੇਸਟ ਹੋ ਜਾਂਦਾਏਅ ਏਅਰ ਪੋਲਿਊਸ਼ਨ ਦੀ ਸਾਡਾ ਇਨਵਾਇਰਮੈਂਟ ਕੋਈ ਅੱਗ ਲਉਦੇ ਨੇ ਕ ਕਿੰਨੀ ਇਹ ਨਾ ਜੀ ਯ ਫ ਫਸਟ ਵੂਲ ਨੂੰ ਅਗ ਖਲਾਦੇ ਨੇ ਫਸ ਫੂਲ ਨਾਲ ਖਲਾਂਦੇ ਨੇ ਉਹਦੇ ਉਹਦਾ ਧੂੰਆ ਨਿਕਲਦਾ ਨਾ ਜੀ ਬਹੁਤ ਜ਼ਿਆਦਾ ਉਹ ਸਾਨੂੰ ਬਹੁਤ ਬਹੁਤ ਖਾਣਾ ਹਾਨਿ ਹਾਨੀਕਾਰਕ ਹੈ ਮੇਰੇ ਹਿਸਾਬ ਨਾਲ ਹਨਾ, ਜੀ ਬ ਬ ਦਾ ਹ ਹਾਨੀਕਾਰਕ ਹੈ, ਬਝ ਦਾ ਹਾਨੀਕਾਰਕ ਹੈ ਜੀ। ਉਝ ਹਾਨੀ ਆ ਸਾਨੂੰ ਪੋ ਪੋਲਿਊਸ਼ਨ, ਪੋਲਿਊਸ਼ਨ ਬਹੁਤ ਜ਼ਿਆਦਾ ਪੋਲਿਊਸ਼ਨ ਬਹੁਤ ਜਿਆਦਾ ਵੱਧ ਰਿਹਾ ਮੇਰੇ ਹਿਸਾਬ ਨਾਲ ਸਾਨੂੰ ਨੀ ਕਰਨਾ ਚਾਹੀਦਾ ਕੰਮ ਸਹੀ ਗੱਲ ਹੈ ਨਾ ਬਿਲਕੁਲ ਵੱਧ ਗਿਆ ਹਨਾ ਜੀ ਹਾਰਮਫੁਲ ਕਰਦਾ। ਸਾਨੂੰ ਹੁਣ ਕੁਛ ਕਰਨਾ ਨੀ ਚਾਹੀਦਾ ਮੇਰੇ ਸਾਬ ਪੋਲਿਊਸ਼ਨ ਤੇ ਬਹੁਤ ਜ਼ਿਆਦਾ ਵੱਧ ਰਿਹਾ। ਹਾਬ ਨਾਲ ਜੀ ਸਹੀ ਗੱਲ ਹੈ ਸਾਡੇ ਪ ਪੋਲਿਊਸ਼ਨ ਦੇ ਕਰਕੇ ਸਾਡੇ ਇਨਇਰਮੈਂਟ ਖ਼ਰਾਬ ਹੋ ਜਾਂਦਾ ਮੈਂਟਲ ਹੈਲਥ ਸਭ ਕੁਛ ਖਰਾਬ ਹੋ ਜਾਂਦਾ ਚਲੋ ਭਾਜੀ ਮੈਨੂੰ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸੱਸ ਸ੍ਰੀ ਕਾਲ ਚਲੋ ਚੰਗਾ ਲੱਗਿਆ।